ਸੀ਼ਟ ਸਸ ਸ੍ਰੀ ਕਾਲ ਜੀ ਹੋਰ ਠੀਕ ਹੋ ਜੀ?
ਵਧੀਆ ਜੀ ਵਧੀਆ ਤੁਸੀਂ ਦੱਸੋ ਜੀ?
ਵਧੀਆ ਜੀ ਵਧੀਆ ਕੀ ਕਰਕੇ ਹਟੇ ਸੀ।
ਕੁਛ ਨੀ ਜੀ ਬਸ ਵਿਆਹ ਆ ਰਿਹਾ ਸੀ ਜੇ ਰਿਸ਼ਤੇਦਾਰੀ ਚ, ਉਹੀ ਸੋਚਦੇ ਸੀ ਬੀ ਵੀ ਔਨਲਾਈਨ ਸ਼ੋਪਿੰਗ ਕਰੀਏ ਕਿ ਔਫਲਾਈਨ ਜੀ।
ਅੱਛਾ ਜੀ।
ਹਾਂਜੀ
ਕੀ
ਤੁਸੀ ਐ ਦਿਓ ਜੇ ਕੀ ਕਰੀਏ ਓਨਲਾਈਨ ਕਿ ਔਫਲਾਈਨ ਜੀ। ਮਤਲਬ ਤੁਹਾਨੂੰ ਕਿੱਦਾ ਲੱਗਦਾ ਜੇ ਵੀ ਮਤਲਬ ਆਪਾ ਆਪਾ ਨੂੰ ਔਨਲਾਈਨ ਸ਼ੋਪਿੰਗ ਕਰਨੀ ਚਾਹੀਦੀ ਹੈ ਕੀ ਆਫਲਾਈਨ ਜੀ।
ਨਈ-ਨਈ ਆਨਲਾਈਨ ਨੀ ਜਾਦਾ ਨੁਕਸਾਨ ਤਾ ਨੀ ਗਾ। ਜਿਵੇਂ ਕਾਫੀ ਹੈ ਪਾਣੀ ਦੀਆ ਠੀਕ ਹੈ। ਜਾ ਕਾਫੀ ਸਾਈਡਾ ਨੇ ਇੱਥੇ ਔਨਲਾਈਨ ਆਪਾ ਨੂੰ ਸ਼ੋਪਿੰਗ ਹੁੰਦੀ ਹੈ ਉਤ ਟਰਸਟ ਨੇ। ਟਰੱਸਟ ਯੋ ਨੇ ਹਨਾ ਕਾਫੀ ਮੰਨ ਸੌਚ ਕਦੋਂ ਮੰਨਿਆ ਵੀ ਇਨ੍ਹਾਂ ਦੀ ਧੋਖਾਧੜੀ ਹੁੰਦੀ ਹੈ। ਜਾ ਕੱਪੜਾ ਮਾੜਾ ਨਿਕਲਿਆ ਜਾ ਕੋਈ ਆਪਾ ਹੋਰ ਪ੍ਰੋਡਕਟ ਮੰਗ ਲਿਆ ਉਹ ਮਾੜਾ ਨਿਕਲਿਆ। ਜਾਂ ਕੋਈ ਚੀਜ਼ ਡੱਬਾ ਬੋਕਸਾ ਚੀਜ਼ ਹੈ ਨੀ ਇਕੱਲਾ ਬੋਕਸ ਭੇਜਤਾ ਨਾ ਪਰ ਉਹ ਸੌ ਚੋਂ ਇੱਕ ਜਾਂ ਦੋ ਪ੍ਰਸੈਂਟ ਹੈ। ਅਠਾਨਵੇਂ ਮੈਂ ਨੜਿੰਨਵੇਂ ਪ੍ਰਸੰਟ ਚੀਜ਼ਾਂ ਸਹੀ ਹੈ ਜੀ।
ਹਾਂਜੀ ਨਹੀ-ਨਹੀ ਵੈਸੇ ਮਤਲਬ ਜਿਵੇਂ ਹੁਣ- ਕੋਈ ਵੀ ਪ੍ਰੋਡਕਟ ਆ ਜੇ ਹਨਾ ਉਹ ਵੀ ਮਤਲਬ ਤੁਹਾਨੂੰ ਨੂੰ ਨਹੀਂ ਚਾਹੀਦਾ ਕੋਈ ਵੀ ਮਤਲਬ ਜਾਂ ਉਹਨਾਂ ਨੇ ਚੇਂਜ ਕਰਕੇ ਦੇਤਾ ਜਾਂ ਉਹਦੀ ਕੁਆਲਿਟੀ ਨੀ ਵਧੀਆ ਤਾਂ ਆਪਾਂ ਉਹਨੂੰ ਰਿਟਰਨ ਵੀ ਤਾਂ ਕਰ ਸਕਦੇ ਹਾਂ ਜੀ। ਹਾਂਜੀ ਕਿਉਂਕਿ ਜੇ ਆਪਾਂ ਹੁਣ ਮੰਨ ਕੇ ਚਲੋ ਜਿਵੇਂ ਹੁਣ ਆਪਾਂ ਔਫਲਾਈਨ ਸ਼ੋਪਿੰਗ ਕਰਦੇ ਆ- ਤੇ ਆਪਾਂ ਪਹਿਲਾਂ ਕਸਟਮਰ ਕੀ ਆਪਾਂ ਨੂੰ ਪਹਿਲਾਂ ਵਧੀਆ ਡੀਲ ਕਰ ਦੇ ਜੇ ਉਹ ਹਨਾ ਤੇ ਉਸ ਤੋਂ ਬਾਅਦ ਉਹ ਕੀ ਕਰ ਮਤਲਬ ਦੋ-ਤਿੰਨ ਕੱਪੜੇ ਦਿਖਾਉਂਦੇ ਆ ਫੇਰ ਉਹ ਕਹਿੰਦੇ ਆ ਵੀ ਫੇਰ ਉਹੀ ਉਹਨਾਂ ਦਾ ਸੁਭਾਅ ਹੋ ਜਾਂਦਾ ਰੁਡਲੀ ਜਾਂ-ਜਾਂ ਆਪਾਂ ਕਈ ਵਾਰ ਉੱਥੇ ਦੇਖਦੇ ਨਹੀਂ ਆਪਾਂ ਵੀ ਕਿਹੋ ਜਿਹਾ ਕੱਪੜਾ ਲਿਆਂਦਾ ਜਾਂ ਕੋਈ ਕਿਹੋ ਜਿ ਕੋਈ ਵੀ ਚੀਜ਼ ਲਿਆਂਦੀ ਹੈ ਨਾ ਜੀ ਕਈ ਵਾਰ ਆਪਾਂ ਘਰੇ ਆ ਦੇਖਦੇ ਹਾਂ ਵੀ ਜਿਵੇਂ ਕੋਈ ਚੀਜ਼ ਬਿ ਮਾੜੀ ਨਿਕਲ ਗਈ। ਆਪਾਂ ਉਹਨਾਂ ਨੂੰ ਕਹਿੰਦੇ ਹ ਵੀ ਵਾਪਿਸ ਲਓ ਹਨਾ ਵੀ ਸਾਨੂੰ ਪੈਸੇ ਵਾਪਿਸ ਕਰੋ ਜਾਂ ਵੀ ਸਾਨੂੰ ਕੋਈ ਇਹਦੇ ਵ ਤੇ ਹੋਰ ਚੀਜ਼ ਦਿਓ।
ਉਹ ਕੀ ਕਹਿੰਦੇ ਹੁੰਦੇ ਆ ਨਹੀਂ ਤਾਂ ਆਪਣੂ ਕੋਈ ਹੋਰ ਚੀਜ਼ ਦੇਣ ਜੇ ਜ ਮਤਲਬ ਨਾ ਹੀ ਆਪ ਆਪਣੇ ਪੈਸੇ ਵਾਪਿਸ ਕਰਦੇ ਆ ਉਹ ਔਫਲਾਈਨ ਸ਼ੋਪਿੰਗ ਦੇ ਵਿੱਚ ਵੀ ਮਤਲਬ ਇੱਕ ਤਾਂ ਇਹਦੇ ਬੈਨੀਫਿਟ ਹੋ ਗਿਆ ਔਨਲਾਈਨ ਦਾ ਵੀ ਮਤਲਬ ਜਿਵੇਂ ਹੁਣ ਆਪਾਂ ਘਰੇ ਬੈਠੇ ਕੋਈ ਵੀ ਚੀਜ਼ ਔਡਰ ਕੀਤੀ ਤੇ ਉਹ ਚੀਜ਼ ਟਰੈਂਡਿੰਗ ਹੋਏਗੀ ਦਿਨੋਦਿਨ ਦੇ ਜ਼ਮਾਨੇ ਦੀ ਹੈ ਨਾ ਜੀ ਤੇ ਗੱਲ ਕੀਸ ਤਗੀ ਹੈ ਵੀ ਨਾਲੇ ਆਪਣੀ ਕੋਈ ਖੱਜਲ ਖੁਆਰੀ ਨੀ ਹੋਣੀ ਆਪਾਂ ਘਰੇ ਬੈਠੇ ਹਾਂ ਆਰਾਮ ਨਾਲ ਚੀਜ਼ ਘਰੇ ਆਈ ਤੇ ਪੈਸੇ ਬਾਅਦ ਚ ਦਿੱਤੇ ਜੇ ਨਹੀਂ ਮਤਲਬ ਕੋਈ ਚੀਜ਼ ਵੀ ਆਪਾਂ ਉਹ ਚੀਜ਼ ਨਾ ਵੀ ਪਸੰਦ ਹੋਈ ਤੇ ਉਹ ਨੂੰ ਰਿਟਰਨ ਵੀ ਤਾਂ ਕਰ ਸਕਦੇ ਆ ਨਾ ਆਪਾਂ ਨੂੰ ਆਪ ਉਨੇ ਦੇ ਉਨੇ ਪੈਸੇ ਵਾਪਸ
ਉਹਨਾਂ ਲਈ ਡਿਸਕਾਊਂਟ ਵਗੈਰਾ ਹੁੰਦਾ ਜੀ ਔਫਲਾਈਨ ਦੇ ਔਨਲਾਈਨ ਦੇ ਵਿੱਚ
ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਹਾਂਜੀ।
ਸਹੀ ਹੈ ਜੀ ਮਤਲਬ ਹੁਣ ਆਪਾਂ ਘਰੋਂ ਕੋਈ ਕੰਮ ਛੱਡ ਕੇ ਬਾਜ਼ਾਰ ਜਾਵਾਂਗੇ ਚੀਜ਼ ਲੈ ਕੇ ਆਵਾਂਗੇ। ਫਿਰ ਆਪਾਂ ਘੱਰੇ ਆ ਕੇ ਉਹਨੂੰ ਦਸ ਵਾਰ ਟਰਾਈ ਕਰਕੇ ਦੇਖਦੇ ਆ ਨਾ ਫੇਰ ਆਪਣੇ ਫਿੱਟ ਦੀ ਹੂੰਦੀ ਫਿਰ ਆਪਾਂ ਵਾਪਸ ਮੋੜਨ ਜਾਂਣੇ ਆ ਆਪਣਾ ਲਗਭੱਗ ਇੱਕ ਦਿਨ ਹੀ ਵੇਸਟ ਹੋ ਜਾਂਦਾ ਈ।
ਹਾਂਜੀ-ਹਾਂਜੀ।
ਔਨਲਾਈਨ ਦੇ ਵੀ ਆਪਾਂ ਘਰੇ ਬੈਠੇ ਨੇ ਮਗਾਲ ਲਿਆ ਬਸ ਔਡਰ ਕਰਨਾ ਪੰਜ ਪੰਦਰਾਂ ਮਿੰਟ ਲਾ ਕੇ ਆਪਣੀ ਚੀਜ਼ ਪਸੰਦ ਕਰਕੇ ਨਾ-
ਹਾਂਜੀ-ਹਾਂਜੀ।
ਤੇ ਬਸ ਉਹ ਅ ਦੁਆ ਦਾ ਉਪਰ ਕੰਮ ਕਰਲੋ ਠੀਕ ਏ। ਉਹ ਚੀਜ਼ ਆਪਣੇ ਘਰੇ ਆਜੂਗੀ ਟਰਾਈ ਕਰ ਕੇ ਦੇਖ ਲੋ ਨਹੀਂ ਪਸੰਦ ਆਪਾਂ ਮੋੜਣ ਨੀ ਜਾਣਾ। ਆਪਾਂ ਰਿਕੁਐਸਟ ਪਾ ਦੋ ਵੀ ਚੀਜ਼ ਰਿਫੰਡ ਕਰਨੀ ਐ। ਜਾਂ ਰਿਟਰਨ ਕਰਨੀ ਆ ਨਾ ਉਹ ਰਿਟਰਨ ਦਾ ਮੈਸੇਜ ਪਾ ਦੋ। ਤੇ ਉਸ ਚੀਜ਼ ਵਾਪਸ ਹੋ ਜਾਂਦੀ ਹੈ।
ਹਾਂਜੀ
ਵੀ ਆਪਾਂ ਨੂੰ ਆਪਣੇ ਗੇਟ ਤੋਂ ਬਾਹਰ ਹੋਣ ਦੀ ਲੋੜ ਨਹੀਂ ਜੀ
ਹਾਂਜੀ ਹਾਂਜੀ ਸਹੀ ਗੱਲ ਹੈ ਜੀ
ਹਾਂਜੀ ਹੋਰ ਦੱਸੋ ਜੀ
ਦੀ ਆ ਜੇ ਹੁਣ ਹਨਾ ਜੇ ਵੀ ਮਤਲਬ ਆਪਾਂ ਨੂੰ ਆਪਣਾ ਮਨ ਵੀ ਨੀ ਕਰਦਾ ਹੁੰਦਾ ਵੀ ਆਪਾਂ ਘਰੋਂ ਬਾਹਰ ਚੱਲੀਏ
ਬਾਕੀ ਜਿਹੜੇ ਆਪਣੇ ਹਾਂਜੀ ਜਿਵੇਂ ਹੁਣ ਘਰੇ ਆਪਣੇ ਬਜ਼ੁਰਗ ਹੁੰਦੇ ਆ ਜੇ ਉਹ ਨਹੀਂ ਬਾਜ਼ਾਰ ਜਾ ਸਕਦੇ ਹਨਾ ਆਪਾਂ ਉਹਨਾਂ ਨੂੰ ਔਨਲਾਈਨ ਸ਼ੋਪਿੰਗ ਕਰਵਾ ਸਕਦੇ ਹਾਂ ਫ਼ੋਨ 'ਤੇ
ਹਾਂਜੀ ਹਾਂਜੀ ਹਾਂਜੀ
ਨਾਲੇ ਉਹਨਾਂ ਨੂੰ ਅੱਜ ਦੇ ਕੱਲ੍ਹ ਦੇ ਟਰੈਨਿੰਗ ਦਾ ਪਤਾ ਚੱਲਦਾ ਜੇ ਬਾਕੀ ਨਾਲੇ ਉਹਨਾਂ ਨੂੰ ਇਹ ਪਤਾ ਲੱਗਦਾ ਹੁੰਦਾ ਵੀ ਹਾਂ ਇੰਨੇ ਸੋਹਣੀਆਂ ਸੋਹਣੀਆਂ ਚੀਜ਼ਾਂ ਹਨਾ ਵੀ ਮਤਲਬ ਉਹ ਵੀ ਆਪਣੀ ਪਸੰਦ। ਪਸੰਦ ਹੀ ਗਵਾ ਸਕਦੇ ਆ ਜੀ ਆਪਣੇ ਤੋਂ।
ਹਾਂਜੀ ਹਾਂਜੀ।
ਹਾਂਜੀ। ਹੂੰ।
ਨਹੀਂ ਸਹੀ ਹੈ ਜੀ ਔਨਲਾਈਨ ਤਾਂ ਬੈਸਟ ਹੈ ਜੀ।
ਹਾਂਜੀ। ਕਿ ਜੇ ਮੰਨ ਕੇ ਚਲੋ ਵੀ ਆਪਾਂ ਮਤਲਬ ਆਪਾਂ ਔਫਲਾਈਨ ਸ਼ੋਪਿੰਗ ਕਰਦੇ ਹਾਂ ਹਨਾ। ਵੀ ਮਤਲਬ ਜਦੋਂ ਆਪਾਂ ਔਫਲਾਈਨ ਸ਼ੋਪਿੰਗ ਕਰਦੇ ਹਾਂ। ਤਾਂ ਆਪਣਾ ਪੂਰੇ ਦਾ ਪੂਰਾ ਦਿਨ ਬਰਬਾਦ ਹੋ ਜਾਂਦਾ ਗਾ।
ਹਾਂਜੀ ਹਾਂਜੀ।
ਹਾਂਜੀ ਤੇ ਮਤਲਬ ਜਿਹੜਾ ਆਪਾਂ ਵੀ। ਕਿਸੇ ਵੀ ਸਾਧਨ ਵਗੈਰਾ ਤੇ ਜਾਂਦੇ ਹਾਂ ਨਾ ਚਲੋ ਜੇ ਬੱਸ ਤੇ ਆਦੇ ਤਾਂ ਉਹ ਤਾਂ ਚਲੋ ਇਨਾ ਕਰਾਇਆ ਹੁੰਦਾ ਹੀ ਨ ਜ ਹੁਣ ਕੇ ਵੀ ਆਪਾਂ ਆਪਦੇੇ ਕਾਰ ਵਗੈਰਾ ਦੇ ਆਦੇ ਹਾਂ ਤੇ ਉਹਦੇ ਚ ਤਾਂ ਪਹਿਲਾਂ ਤੇਲ ਚਾਹੀਦਾ ਜੀ ਪੰਜ ਸੌ ਤੇਲ ਪਉਣ ਨੂੰ ਚਾਹੀਦਾ ਕਿਉਂਕਿ ਜੇ ਆਪਾਂ ਫਲਾਈਨ ਸ਼ੋਪਿੰਗ ਕਰਦੇ ਹਾਂ ਤਾਂ ਵਾਧੂ ਦਾ ਖਰਚਾ ਹੋ ਜਾਂਦਾ ਜੀ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ
ਲਨ ਨਾਲ ਲ ਆਪਾਂ ਆਰਾਮ ਨਾਲ ਘਰੇ ਬੈਠੇ ਰਹਿੰਣੇ ਹਾਂ ਕੋਈ ਆਪਾਂ ਨੂੰ ਖੱਜਲ ਖੁਆਰੀ ਕਰਨ ਦੀ ਲੋੜ ਨੀ ਹੁੰਦੀ ਗ ਚੀਜ਼ ਦੋ ਚਾਰ ਵੀ ਮਤਲਬ ਕਿ ਚਲੋ ਵੀ ਔਨਲਾਈਨ ਦੀ ਚੀਜ਼ ਪਹੁੰਚਦੀ ਤਾਂ ਜ਼ਰੂਰ ਦੇਰ ਨਾਲ ਆ ਵੀ ਮਤਲ ਕੇ ਵੀ ਪੰਜ ਛੇ ਦਿਨਾਂ ਦੇ ਵਿੱਚ ਵਿੱਚ ਆ ਜਾਂਦੀ ਆ ਪਰ ਇਹ ਤਾਂ ਨਹੀਂੀ ਵੀ ਆਪਾਂ ਨੂੰ ਵੀ ਪੂਰੇ ਦਾ ਪੂਰਾ ਦਿਨ ਬਰਬਾਦ ਕਰਨਾ ਪਊ ਜੇ
ਹਾਂਜੀ ਹਾਂਜੀ
ਹਾਂਜੀ
ਨਹੀਂ ਚਹੀ ਗੱਲ ਤੁ
ਹਾਂਜੀ ਤੁਸੀਂ ਵੀ ਮੰਗਵਾਉਂਦੇ ਹੋ ਜੀ ਔਨਲਾਈਨ ਚੀਜ਼ਾਂ।
ਹਾਂਜੀ ਹਾਂਜੀ ਹਾਂਜੀ।
ਅੱਛਾ ਜੀ।
ਹਾਂਜੀ ਪੈਂਟਾਂ ਵਗੈਰਾ ਬੱਚਿਆਂ ਦੇ ਖਿਲੋਣੇ। ਤੇ ਮੰਨ ਲਓ ਹੋਰ ਕੋਈ ਚੀਜ਼। ਟੌਕਸ ਦੀ ਕੋਈ। ਡਾਇਟ, ਕੈਟਾਗਰੀ ਵਗੈਰਾ ਉਹ ਵੀ ਔਨਲਾਈਨ ਵਗੈਰਾ।
ਹਾਂਜੀ ਹਾਂਜੀ।
ਤੁਸੀਂ ਰੋਟੀ। ਕਈ ਇੰਝ ਵਰਤੇ ਜਾਣ ਵਾਲੇ ਘਰੇ ਚੀਜ਼ਾਂ ਲਗਪਗ ਔਨਲਾਈਨ ਬਣਾ ਮੰਗਾ ਲਈਦੀਆਂ। ਜਾਂ ਮੰਨ ਲਓ ਕੋਈ ਸ਼ੋਪੀਸ ਚੀਜ਼ ਚੱਕਣ ਵਾਲੀ ਕੋਈ ਫੋਟੋ। ਕੋਈ ਮੰਨ ਲਓ ਕਲੋਕ ਵਗੈਰਾ, ਘੜੀ ਵਗੈਰਾ। ਕੋਈ ਮੰਨ ਲਓ ਟਾਈਮ ਪੀਸ, ਕੋਈ ਹੋਰ ਚੀਜ਼ ਹੈਨਾ।
ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ।
ਬੱਚਿਆਂ ਦੀ ਖੇਡਣ ਲਈ, ਕੋਈ ਮੰਨ ਲਓ ਬੱਚਿਆਂ ਦੀ ਜਾਂ ਕਿਸੇ ਨੇ ਜੂੜਾ ਕਰਨਾ। ਜੂੜੀ ਤੇ ਛੱਡਾਨਉਣ ਵਾਲੀਆਂ ਨਾ, ਅੜਾਣਾ ਵਗੈਰਾ।
ਹਾਂਜੀ ਹਾਂਜੀ ਨਹੀਂ ਨਹੀਂ ਬਸ। ਤਾਂ ਔਨਲਾਈਨ ਸ਼ੋਪਿੰਗ ਵਿੱਚ ਵੀ, ਬਹੁਤ ਵਧੀਆ ਚੀਜ਼ਾਂ ਮਿਲਦੀਆਂ ਜੀ।
ਹਾਂਜੀ ਹਾਂਜੀ, ਉਹ ਆਏਂ ਨਾ ਸੌਚ ਜੇ। ਕਿ ਦੋ ਚੀਜ਼ਾਂ ਮਾੜੀਆਂ ਨਿਕਲ ਗੀਆਂ, ਜਿਹੜੇ ਬੰਦੇ ਨੂੰ ਸਟਾਰਟਿੰਗ ਤੇ ਮਾੜੀਆਂ ਆਇਆਂ। ਉਹ ਕਹਿੰਦਾ ਵੀ ਔਨਲਾਈਨ ਜਿਹੜੀ ਸ਼ੋਪਿੰਗ ਕਰਨਾ ਆਊਂਗਾ ਤੇ। ਜਿਹੜੇ ਕਹਿੰਦੇ ਸੌ ਚੋਂ ਅਠਾਨਵੇਂ ਚੀਜ਼ਾਂ ਸਹੀ ਆ ਗਈਆਂ, ਉਹ ਕਹਿੰਦੇ ਚਲੋ ਇੱਕ ਦੋ ਵਾਰੀ ਗੱਲ। ਸਹੀ ਆ ਗਈਆਂ ਹੋਣਗੀਆਂ, ਮੇਰੇ ਲਈ ਔਨਲਾਈਨ ਬੈਸਟ ਹੈ, ਆਏਂ ਜੀ।
ਹਾਂਜੀ।
ਹੀ ਹੀ ਹੀ
ਹਾਂਜੀ, ਨਹੀਂ ਵੈਸੇ ਤਾਂ ਮੈਂ ਵੀ ਔਫਲਾਈਨ ਔਨਲਾਈਨ ਸ਼ੋਪਿੰਗ ਹੀ ਕਰ ਦਿੰਦੀ ਜੀ, ਮੰਨ ਕੇ ਚੱਲੋ ਹੜਾਂ। ਕੋਈ ਵੀ ਆਪਾਂ ਚੀਜ਼ ਮੰਗਵਾ ਲੈਂਨੇ ਆ ਹੁਣ, ਵੀ ਮੇਰਾ ਬੇਟਾ ਛੋਟਾ ਕਰਕੇ ਵੀ ਮੈਂ ਔਨਲਾਈਨ ਈ ਚੀਜ਼ ਮੰਗਵਾ ਲੈਂਨੀ ਆ ਜੀ, ਜਾਯਾਦਾ
ਅੱਛਾ।
ਹਾਂਜੀ ਔਫਲਾਈਨ ਨੀ ਕਰਦੇ ਸ਼ੋਪਿੰਗ। ਵੀ ਮੈਂਨੂੰ ਲੱਗਦਾ ਚਲੋ, ਵੀ ਚਲੋ ਔਫਲਾਈਨ ਆ ਆਪਾਂ ਨੂੰ ਕਰਨੀ ਚਾਈਦੀ ਐ ਨਾ, ਵੀ ਹਾਂਜੀ ਜਿਵੇਂ ਹੋਗਈ ਮੈਰਿਜ ਵਗੈਰਾ ਤੇ ਪਾਣ ਲਈ ਹੁੰਦਾ ਹੈਨਾ, ਸੂਟ ਵਗੈਰਾ ਚਲੋ ਉਦੋਂ ਹੈਵੀ-ਹੈਵੀ ਸੂਟ ਹੁੰਦੇ ਆ ਮੈਰਿਜ ਜ ਵਗੈਰਾ ਦੇ ਪੋਣ ਨੂੰ, ਵੀ ਚਲੋ ਓ ਤਾਂ ਆਪਾਂ ਔਫਲਾਈਨ ਲੇ ਆਈਏ ਹੈਨਾ ਜੇ ਵੈਸੇ ਤਾਂ ਆਪਾਂ ਨੂੰ ਔਨਲਾਇਨ ਈ ਬੈਸਟ ਐ ਜੀ।
ਹਾਂਜੀ-ਹਾਂਜੀ ਹਾਂ
ਕਿਉਂਕਿ ਨਾਲੇ ਚੀਜ਼ ਆਪਾਂ ਨੂੰ ਕੋਈ ਖੱਜਲ ਖੁਆਰੀ ਨਹੀਂ ਕਰਨੀ ਪੈਂਦੀ, ਨਾ ਹੀ ਕਿਤੇ ਜਾਣਾ ਪੈਂਦਾ।
ਹੂੰ।
ਵੀ ਉਹ ਚੀਜ਼ ਵੀ ਘਰੇ ਆ ਜਾਂਦੀ ਆ, ਚਲੋ ਜੇ ਨਾ ਪਸੰਦ ਹੋਊਗੀ ਆਪਾਂ ਵਾਪਸ। ਕਰ ਸਕਦੇ ਹਾਂ ਜੀ।
ਹਾਂਜੀ ਹਾਂਜੀ ਜਿਵੇਂ ਰੂਟੀਨ 'ਚ ਪਾਉਣ ਵਾਲੇ ਕੱਪੜੇ ਹੋ ਗਏ, ਸੈਂਡਲ, ਚੱਪਲਾਂ, ਜੁੱਤੀ। ਤੇ ਜੋੜੀਆਂ ਜੋ ਵੀ ਹੈਂ, ਜਾਂ ਵਾਚ ਵਗੈਰਾ ਹੋ ਗਈ। ਤੇ।
ਹਾਂਜੀ।
ਤਾਂ ਹੁਣ ਮੰਨ ਲਓ ਕੋਈ ਸਪੈਸ਼ਲ ਚੀਜ਼ ਹੈ, ਉਹ ਆਪਾਂ ਮੰਨਦੇ ਹਾਂ ਵੀ ਔਫਲਾਈਨ ਲੈ ਲੋ ਹੈਨਾ। ਜਾਂ ਸਪੈਸ਼ਲ ਫੰਕਸ਼ਨ ਤੇ। ਪਾਉਣੀ ਹੈ, ਜਾਂ ਸਪੈਸ਼ਲ ਕਿਤੇ ਹੋਰ ਜਗ੍ਹਾ ਤੇ ਪਾਉਣੀ ਹੈ, ਜਾਂ ਕੋਈ ਹੋਰ ਆਪਾਂ। ਸਪੈਸ਼ਲ ਕਿਸੇ ਨੂੰ ਗਿਫਟ ਦੇਣਾ।
ਹਾਂਜੀ। ਸਹੀ ਗਲ ਐ ਜੀ
ਕੈਂ ਕੇ ਔਫਲਾਈਨ ਚ ਤਾਂ ਏ ਐ ਜੀ, ਜਿਵੇਂ ਹੁਣ ਕਈ ਤਾਂ ਹੁੰਦੇ ਐਗੇ ਮਤਲਬ ਸੌ ਚੋਂ ਕਈ ਤਾਂ ਹੁੰਦੇ ਐ, ਸ਼ੋਪਕੀਪਰ ਵੀ ਏਦਾਂ ਦੇ ਹੁੰਦੇ ਐ ਜੀ, ਬੋਤ ਵਧੀਆ ਡੀਲ ਕਰ ਤੇ ਹੈਨਾ ਕਈ ਏਦਾਂ ਦੇ ਹੁੰਦੇ ਆ, ਜਿਵੇਂ ਇੱਕ ਦੋ ਚੀਜ਼ਾਂ ਦਿਖਾਓਣਗੇ ਫੇਰ ਕੈਣਗੇ ਤੁਸੀਂ ਲੈਣਾ ਈ ਨੀ, ਜਾਓ ਭਾਗ ਜੋ।
ਹਾਂਜੀ ਹਾਂਜੀ ਸਈ ਗੱਲ।
ਹਾਂਜੀ। ਮਤਲਬ ਓਨਾ ਨੂੰ ਡੀਲ ਈ ਨੀ ਕਰਨਾ ਹੁੰਦਾ ਔਂਦਾ ਹੁੰਦਾ ਜੇ। ਜੇ ਮਤਲਬ ਕਿਵੇਂ ਆਪਾਂ ਗਾਹਕ ਨੂੰ ਡੀਲ ਕਰਨਾ ਹੈਨਾ ਜੀ, ਮਤਲਬ ਕਈ ਤਾਂ ਐਨੇ ਰੂਡਲੀ ਜੇ ਹੁੰਦੇ ਐ ਜੇ ਹਾਂਜੀ।
ਹਾਂਜੀ-ਹਾਂਜੀ
ਐਨੇ ਰੂਡਲੀ ਦੇ ਹੁੰਦੇ ਆ, ਜਿਵੇਂ ਮਤਲਬ ਆਪਾਂ ਆਪ ਵੀ ਏ ਕੈ ਦਿੰਨੇ ਆ ਵੀ ਹਾਂ ਕਿੱਥੋਂ ਆ ਗਏ ਪਏ ਦੁਕਾਨ ਤੇ ਵੀ ਜਿੱਥੋਂ
ਵੀ ਮਤਲਬ ਸ਼ੋਪਕੀਪਰ ਨੂੰ ਕੋਈ ਬਿਹੇਵੀਅਰ ਈ ਨੀ ਕਰਨਾ ਆਂਦਾ ਜੇ।
ਹਾਂਜੀ-ਹਾਂਜੀ
ਹਾਂਜੀ।
ਬਸ ਔਨਲਾਈਨ ਤਾਂ ਜੀ ਏਹ ਬੈਨੀਫਿਟ ਆ ਜੀ ਮੰਨ ਲਓ ਆਪਾਂ ਨੂੰ ਚੀਜ਼ ਤੇ ਜੇੜੀ ਪਕਾਈ ਨੀ ਕਰਨੀ ਪੈਂਦੀ ਘਰੇ ਬੈਠਣ ਨੂੰ ਮਿਲ ਜਾਂਦੀ ਹੈ। ਘਰੇ ਬੈਠਿਆਂ ਤੋਂ ਰਿਟਰਨ ਪੈ ਜਾਂਦੀ ਹੈ। ਬਸ ਔਫਲਾਈਨ ਚ ਏ ਆ ਆਪਾਂ ਨੂੰ ਜਾਣਾ ਪਉ ਤੇਲ ਬਚਾ ਕੇ ਘਰੋਂ ਖਰਚਾ ਕਰਨਾ ਪੂ। ਜਾਣਾ ਪਾਊ ਫਿਰ ਟਾਈਮ ਦੀ ਬਰਬਾਦੀ
ਹਾਂਜੀ।
ਆਨੰਦ ਸਾਨੂੰ ਖੁਸ਼ੀ ਹੈ ਤੁਸੀਂ ਮੇਰੀ ਗੱਲ ਮੰਨ ਲਓ ਤਾਂ ਤੁਸੀਂ ਨਾ ਔਨਲਾਈਨ ਈ ਸ਼ੋਪਿੰਗ ਕਰ ਲੋ ਵਧੀਆ ਰਓਂਗੇ ਤੁਸੀਂ ਏਦਾਂ ਕਰੋ ਵੀ ਐਕਸਟਰਾ ਚੀ- ਚੀਜ਼ਾਂ ਮੰਗ ਲਿਓ ਪੰਜ ਤੋਂ ਸੱਤ ਜੇਡੀਆ ਚੀਜ਼ਾਂ ਯੂਜ ਕਰਨੀ ਹੋਏ ਉਹ ਠੀਕ ਹੈ ਦੂਸਰਿਆਂ ਦਾ ਰਿਟਰਨ ਪਾ ਦਿਓ ਮੈਰਿਜ ਤੋਂ ਪਹਿਲਾਂ ਪਹਿਲਾਂ
ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਓਕੇ ਜੀ ਥੈਂਕ ਜੀਜਾ ਜੀ ਸਤਿ ਸ਼੍ਰੀ ਅਕਾਲ ਜੀ
ਓਕੇ ਜੀ
ਓਕੇ ਜੀ